ਐ, ਸਸਰੀ ਕਾਲ ਜੀ।
ਹੋਰ
ਹੋਰ ਵਦੀਆ, ਕੀ ਕਰ ਰਏ ਓ?
ਮੈਂ ਕੁਛ ਨੀ ਐ ਮੈਂ ਏਰ ਆਈ ਸੀ ਰੈਸਟੋਰੈਂਟ ਤੇ ਬਸ ਕੁਛ ਖਾਣ ਪੀ ਲੇਆ ਵੇਖੇ ਚੱਲ ਕੁਛ ਘੁੰਮਾਂ ਲਈ ਘਰ ਬੈਠੇ
ਅਸੀਂ ਵੀ ਰਾਜਮਾਂ ਬਣਾਏ ਨੇ ਦੁਪੈਰੇ, ਤੇ ਅਸੀਂ ਓਨੂੰ ਈ ਖਾਵਾਂਗੇ।
ਚਲੋ ਬਾਰ ਘੁੰਮ ਆਈਏ ਜਾ ਕੇ।
ਓਏ-ਓਏ ਸਾਡਾ ਕਾਕਾ ਵੀ ਰੋਟੀ ਖਾ ਕੇ ਸੋ ਗੇਆ ਵੇ।
ਅੱਛਾ-ਅੱਛਾ ਵਦੀਆ।
ਹਾਂ ਬਸ ਐ ਹੁਣ ਫੈਕਟਰੀ ਤੋਂ ਲੇਟ ਆਏ ਨੇ, ਤੇ ਆ ਹੁਨ ਰੋਟੀ ਖਾ ਰਏ ਨੇ, ਮੈਂ ਤੇ ਖਾਣੀ ਨੀ ਮੈਂ ਤੇ ਖਾ ਆਈ ਆ ਸ਼ਾਮੀ।
ਹਾਂ ਮੈਂ ਵੀ ਖਾ ਲੇਆ ਹੋਡੋ ਖਾ ਲਏ ਰੱਜ ਕੇ।
ਅੱਛਾ-ਅੱਛਾ।
ਕੀ ਡਾਕ ਸਕਦੇ ਓ, ਬਸ ਦੂਦ ਦਾ ਪੀਵਾਂਗੇ।
ਅੱਛਾ। ਬਸ ਹੁਨ ਖਲੇਰੇ ਚੁੱਕ ਰਏ ਆ ਕਮਰੇ ਚੋਂ, ਹਾਂ
ਲਾਈਟ ਲਾਈਟ ਜਾਂਦੀ ਸੀ ਗਰਮੀਆਂ ਚ ਲਾਈਟ ਕੱ
ਆਹੋ ਤੇ ਜ਼ਾਦਾ ਜਾਂਦੀ ਆ ਫੈਕਟਰੀਆਂ ਕਰਕੇ। ਗਰਮੀ ਜ਼ਯਾਦਾ ਹੋਈ ਦੀ ਏ। ਪਤੌੱੜ ਬਨਾਏ ਨੇ ਅਸੀ।
ਧੋਤਾ ਹੀ ਨੀ।
ਆਹੋ-ਆਹੋ ਮੈਂ ਵੀ ਅੱਜ ਸਿਰ ਤੋਤਾ, ਪ੍ਰੈਸ ਵੀ ਕੀਤੇ ਨੇ। ਤੇ ਪਰੈਸ ਵੀ ਕਰ ਲੇ ਨੇ ਤੇ ਇੰਝ ਲੱਗਦਾ ਭ ਜੰ ਗਿੱਲੇ-ਗਿੱਲੇ ਵਾਲ ਹੋਏ ਦੇਨੇ ਪਸੀਨੇ ਚੜੇ।
ਹਾਂ।
ਰਸੋਈਏ ਦਸ ਮਿੰਟ ਜਾਓ ਇਂਝੇ ਪਸੀਨੇ-ਪਸੀਨ ਹੋ ਜਾਂਨੇ ਆ।
ਪਸੀਨਾ-ਪਸੀਨ ਮੈਂ ਕੈਹਣੀ ਚਿਪ-ਚਿਪ ਪਿਂਡਾ ਕਰਦਾ ਪਆ ਨੇ
ਆਹੋ ਆ
ਗਰਮੀ ਨਾ ਤੂ ਦੱਸ ਮੈਂ ਕਿਆ ਚਲੋ ਹੁਣ ਬਸ ਹੋਰ ਕਦੋਂ ਦੇ ਐ, ਕੈਹ ਦੀ ਓਨੁ ਸੋਣ ਦੀ ਤੈਆਰੀ ਹੈ ਬਸ
ਹਾਂ ਸਚ ਨੌ ਵੱਜ ਗਏ, ਸਾਡੇ ਈ ਅੱਜ ਲੇਟ ਹੂਨ ਆਏਨ।
ਪ੍ਰਤੀਗੇਆ ਦੇਖਦੇ ਓ ਨਾ, ਓ ਪ੍ਰਤੀਗੇਆ ਦੇਖ ਕੇ ਸੋਂਦੇ ਨੇ ਫੇਰ। ਹਾਂ ਰੋਜ਼ ਪ੍ਰਤਿਗੇਆ ਦੇਖ ਕੇ ਸੋਂਦੇ ਨੇ, ਪੁਰਾਨਾ ਪ੍ਰ ਏਹਨਾ ਦਾ ਫੋਣ ਦੇਖਦੀ, ਬੇਕਾਰ ਨਾਟਕ ਆਂਦੇ ਨੇ, ਪੁਰਾਣੇ ਬੇਕਾਰ ਆਂਦੇ ਨੇ, ਲੱਗਾ ਓ ਗਰਮ ਏ ਦੁੱਧ ਸੜਦਾ ਪੇਆ ਦੋ ਮਿੰਟ ਰੁਕ ਕੇ ਅੱਛਾ ਚ ਪਾ ਕੇ ਚੱਲ ਜਾ, ਬੰਦ ਕਰ ਰੇਂ ਮੋਟਰ। ਟੀਵੀ ਨੀ ਓ ਟੀਵੀ ਦੀ ਵਾਜ਼ ਆਂਦੀ ਪਈਏ। ਤੇ ਨਾਟਕ ਨੀ ਦੇਖਦੇ, ਤਿਗੇਆ
ਕੋਈ ਚਿਲਾਂਦਾ ਪੇਆ
ਹਾਂ।
ਆ ਜਾਓ।
ਨਾ-ਨਾ ਚਲਾਂਦੇ ਨੀ ਹੁਨ ਕੁਂਡਾ ਲੱਗਾ ਰੈਂਦੈ, ਅਸੀਂ ਪਿਆਨ ਕਰਾ
ਅੱਛਾ-ਅੱਛਾ ਤੁਸੀਂ ਵੀ ਦੇਖਦੇ ਓ
ਖੁਦ ਈ ਘੱਟ ਗੇਆ ਬੜਾ, ਹਾਂ ਨਵੇਂ ਨਾਟਕ ਬੇਕਾਰ ਹੁੰਦੇ ਨਵੇਂ ਨਾਟਕ ਬੇਕਾਰ ਹੁੰਦੇ ਨੇ।
ਅੱਛਾ, ਸਾਡੀ ਵੀ ਓ ਅੱਜ ਆਇਆ ਵੇ ਡੋਕ ਟਰ ਗਾਂ ਵਾਲਾ ਅੱਛਾ ਸਾਡੀੇ ਈ ਅੱਜ ਆਯਾ ਡਾਕਟਰ ਗਾਂ ਨੂੰ ਦੇਖਣ ਅੱਛਾ
ਓਹ ਮੰ ਮੰਗਲ ਲਕਸ਼ਮੀ ਬੜਾ ਵਧੀਆ ਆਂਦਾ ਸੀਂ ਓਹ ਦੇਖਦੀ ਸੀ ਖਤਮ ਹੋ ਗੇਐ
ਓਹ ਕੈਹ ਗਿਆ ਗਾਨੂੰਸ
ਨਾ ਅਸੀਂ ਨੀ ਦੇਖ ਪਾਂ
ਕੀ ਕੈ ਰੀਏ? ਕਿਂ ਹੋਇਐ?
ਮੈਂ ਕੇਆ ਸਾਡਾ ਵੀ ਓਹ ਡਾਕਟਰ ਕੈਅ ਗੇਐ ਗਾਂ ਸੀ ਮਹੀਨੇ ਬਾਸ ਸੂਏਗੀ।
ਅੱਛਾ, ਛਾ-ਛਾ-ਛਾ, ਠੀਕ ਓਹ ਸਾਡੀ ਬਾਂਝ ਏ ਦੇਖੋ। ਕਦੀ ਬਜ਼ਾਰੋਂ ਦੁੱਧ ਲਿਆਨੇ ਆਂ ਕਦੀ ਬਲਿੰਕਇਟ ਤੋਂ ਮੰਗਾਂਣੇ ਆਂ। ਸਾਡਾ ਬਲਿੰਕਇਟ ਜਾਦਾ ਸਮਾਨ ਆਂਦੈ। ਬਲਿੰਕਇਟ ਚ ਰੋਜ ਈ ਆਂਦੈ ਹੈ ਦੁੱਧ, ਕਿਲੋ ਦੀ ਪੈਕੀਂਗ ਵਾ। ਆਹੋ ਪਰ ਗਾਂ ਦੁੱਧ ਨੀ ਨਾ ਦਿੰਦੀ ਸੀ ਗਾਂ, ਗਾਂ ਦੁੱਧ ਨੀ ਦੇਰੀ। ਓ ਬਸ ਰਾਤ ਤਬੀਅਤ ਖਰਾਬ ਏ ਨਾ ਓਦੀ, ਤਾਂ।
ਮੇਰੀ ਵੀ ਤਾਂ ਗਈ ਸ
ਆਹੋ- ਆਹੋ ਤਾਂ ਕਰਕੇ। ਨਾ ਬਹੁਤ ਗਰਮੀ ਹੋਗੀ ਏ ਸੱਚੀ। ਖਾਨੇ ਪੇ ਆ। ਗਰਮੀ ਮੈਂ ਕਿਆ ਬੜੀ ਹੋਈ ਦੀ, ਹੁਣ ਐ ਸਿਰਿਸ ਈ ਟਾਈਮ ਈ ਐਧਰ ਹੁੰਦਾ ਪਿਆ, ਹੈਂ।
ਆ ਲੈਟ ਹੁਣ ਸਾਡੀ ਆਈ। ਗਰਮੀ ਹੈ ਈ ਬੜੀ, ਗਰਮੀ ਦਾ ਕਰਨਾ, ਗਰਮੀ ਬੜੀ ਨੇ। ਹਾਂ ਸਗੋਂ ਘਰੋਂ ਬਾਅਰ ਨਿਕਲੋ ਤਾਂ ਜਾਦਾ ਲੱਗਦੀ ਨੇ, ਘਰ ਫੇਰ ਨਿ
ਬੜੀ, ਮੈ ਕੈਨੀ
ਨੀ ਬਾਰ ਰਸੋਈ ਚ ਸਾਡੇ ਵੀ ਪਸੀ ਨੋ- ਪਸੀਨ ਹੋਏ ਅਸੀਂ। ਹੂੰ, ਆਹ-ਆਹੋ। ਸਗੋਂ ਪਤਲੇ-ਪ ਪਤਲੇ ਕੱਪੜੇ ਪੈਂਦੇ ਨੇ ਐਸ ਮੌਸਮ ਚ, ਬਿਲਕੁਲ ਪਲੇਨ ਜਿਨ੍ਹਾਂ ਚੋਂ ਗਰਮੀ ਨਾ ਲੱਗੇ।
ਹੋਰ ਖਿੱਚੀ-ਖਿੱਚ ਹਜੇ ਤੇ ਬਰਸਾਤਾਂ ਦਾ ਮੌਸਮ ਆ, ਓ ਘੇਵਰ ਬਨ ਜਾਣਾ ਸ਼ੁਰੂ ਹੋ ਗਿਆ ਨਾ ਘੇਵਰ।
ਆਹਾ ਘੇਵਰ ਬਨਦਾ ਪਿਆ। ਆਹੋ- ਆਹੋ! ਅਸੀਂ ਅਜੇ ਘਰ ਨੀ ਲਿਆਏ ਉਝ ਬੰਦਾ ਵੇ।
ਹੂੰ, ਮਾਲਪੂਰੇ, ਘੇਵਰ ਹਨਾ।
ਹਾਂ- ਹਾਂ, ਮਾਲਪੂਏ ਤੇ ਪਤਾ ਨੀ। ਘੇਵਰ ਤੇ ਅਸੀਂ ਦੇਖਿਆ ਵੇ। ਅੱਛਾ, ਘੇਵਰ ਤੇ ਮੈਂ ਘਰ ਵੀ ਬਨਾਇਆ ਸੀ ਏਕ ਏਕ ਵਾਰ।
ਕੌਣ ਸਿਆ ਕਰੇ ਇਨੀ ਗਰਮੀ ਦੇ ਵਿੱਚ। ਮੈਂ ਕੈਨੀ ਇਨਾ ਟੈਮ ਲੱਗਦੈ, ਇਨਾ ਸਮਾਨ ਵਰਤੇ ਤੇ ਸਮਾਨ ਬਾਜ਼ਾਰੋਂ ਲੈ ਆਏ ਖਾਨ ਬਣਾ -ਬਣਾਏ ਲੈ ਆਏ।
ਪਤੈ - ਪਤੈ।
ਗੈਸ ਵਖਰੀ ਫੂਕੋ, ਆਟੇ ਤੇ ਹੋਏ ਬੜਾ ਫ੍ਰੀ ਬੰਦਾ ਸਾਰਾ ਦਿਨ ਕੇਕ ਬਣਾ ਸਕਦੈ।
ਹਾਂ, ਐ ਤੇ ਵੇਲਾ ਬੰਦਾ ਬਣਾ ਸਕਦੈ, ਓ ਤੇ ਪਤੈ।
ਨੀ ਕਰ ਸਕਦੇ ਅਪਣਾ।
ਗਰਮੀ ਰਸੋਈ ਚ ਜਾਦਾ ਨੇ ਸਗੋ। ਠੀਕ ਬੀ ਐ ਕੰਮ ਮਨ ਐ ਕਰਦੈ, ਫਟਾਫਟ ਕੰਮ ਨਿਪਟਾਓ ਤੇ ਜਾ ਕੇ ਪਖੀਆਂ ਥੱਲੇ ਬੈ ਜਾਓ।
ਕੈਂਦੇ ਸਿਰ ਧੋਂਦੇ ਤੇ ਚਿਪ- ਚਿਪ ਕਰਨੀ ਸੀ।
ਹੁਨ ਤੇ ਸਾਡੀ ਰਸੋਈ ਚ ਪੱਖਾ ਲੱਗਿਆ ਦੈ।
ਆਹ ਤਿਕਨ ਦਸ ਦਾ ਏ, ਰਸੋਈ ਚ ਨੀ ਹੈਗੇ।
ਬਟ ਅਸੀਂ ਓਦੋਂ ਚਲਾਨੇ ਆ ਜਦੋਂ ਅ ਕ -ਸਭ ਗੈਸ ਨੀ ਚੱਲਦਾ ਤਾਂ ਚਲਾਨੇ ਆ, ਜੇ ਗੈਸ ਚਲਦੈ ਤੇ ਫੇਰ ਅਸੀਂ ਨੀ ਚਲਾਂਦੇ।
ਹੂੰ, ਮੈਂ ਓ ਦੁੱਧ ਪੀਆਂਗੀ ਦਿੱਤੀਤੀਂਚੀ ਕਰਨਾ।
ਅੱਛਾ- ਅੱਛਾ।
ਅੱਛਾ ਠੀਕ ਏ, ਇਸ ਨਾਲ ਬੰਦੇ ਦੀ ਕੀ ਜ਼ਿੰਦਗੀ ਏ। ਉਪਰ ਏਸੀ ਲਾ ਲੇ। ਕੀਸਤਾ ਤੇ ਖਰੀਦਨਾ ਪੈਣਾ ਸੋਚਨੀ ਆ, ਥੋੜਾ ਸੁਧਾਰ ਹੋਏਗਾ ਸਾਰੀ ਰਾਤ ਗਰਮੀ ਦਾ।
ਆਹੋ- ਆਹੋ, ਵ ਏਸੀ ਨਾ ਹੋਏ ਤੇ ਓ ਤੇ ਪਤੈ ਤੜਫਦੇ ਰਵਾਂਗੇ।
ਹੋਰ ਨੀ ਤੇ, ਅਪਣੇ ਭੁਗਤਾਨ ਨਿਕਾਲ ਲੇ ਸਾਰੇ।
ਆਹੋ- ਆਹੋ।
ਤੁਸੀ ਸੋ ਗੇ ਓ ਜਸ
ਹਾਂ, ਕਾਕਾ ਸੋ ਗਿਆ ਸਾਡਾ। ਬਸ ਹੁਨ ਐ ਵੀ ਰੋਟੀ ਖਾ ਰੇ ਨੇ, ਬਸ ਤੇ ਵੀ ਹੁਣ ਸੋਵਾਂਗੇ ਈ ਬਸ।
ਕੁਝ ਨੀ ਸੋਣ ਲੱਗੇ ਬਸ। ਬਿਕੀ ਘਰ, ਬਿਕੀ ਕੇ ਬਸ ਬੋ ਹੈਗਾ, ਗੁਡੀਆ ਨੇ ਵੀ ਖਾ ਲਿਆ।
ਅੱਛਾ-ਅੱਛਾ।
ਡਾਇਟ ਸੋਡਾ ਲੈ ਕੇ ਆਉਣਾ। ਉਹ 'ਚ ਫਲੇਵਰ ਵਾਲੇ ਸੋਡੇ ਆਂਦੇ ਨੇ, ਫਲੇਵਰ ਵਾਲੇ। ਲੈ ਕੇ ਈ ਅੱਜ ਹੋਲੀ ਫਲੇਵਰ
ਬੀ ਉਹ ਬੈਰੀ ਫਲੇਵਰ ਨੀ ਹੁੰਦਾ।
ਅੱਛਾ। ਉਹ ਫਿਰ ਸ਼ੂਗਰ ਫ੍ਰੀ ਹੁੰਦੇ ਨੇ, ਡਾਇਟ ਵਾਲੇ ਫਲੇਵਰ। ਅੱਛਾ।
ਤਾਰੇਸ਼ ਅਸੀਂ ਸਾਰੇ ਫਲੇਵਰ ਪੀ ਬੈਠੇ ਆ।
ਅੱਛਾ-ਅੱਛਾ।
ਕਹਿੰਦਾ ਕੋਫੀ ਵਾਲਾ ਫਲੇਵ
ਤੇ ਫਿਰ ਤੁਸੀਂ ਕਿ ਦੁੱਧ 'ਚ ਪਾਂਦੇ ਓ?
ਨਾ-ਨਾ ਇਦਾਂ ਈ ਰੁੱਖਾ। ਪੁੜੀਆਂ ਲੈ ਕੇ ਵੀ ਵੀਹ ਰੁਪਏ ਸੋਡਾ ਪਾ ਰਹੇ ਨੇ। ਬਲਿੰਕਟ ਤੋਂ ਰੋਜ਼ ਹਾਂ, ਬਲਿੰਕਟ ਤੇ ਮੰਗੋਨੀ ਆ।
ਅੱਛਾ, ਬਲਿੰਕਟ ਤੇ ਵੀ ਨਾ ਸ਼ਿਪਿੰਗ ਚਾਰਜ ਲੱਗ ਦਾ ਏ, ਦੋ ਸੌ ਤੋਂ ਘੱਟ। ਹਾਂ, ਤੁਹਾਡਾ ਜ਼ਿਆਦਾ ਹੋ ਜਾਂਦਾ ਨਾ।
ਪਰ, ਆਪਾਂ ਪੰਜ ਸੌ, ਚਾਰ ਸੌ-ਸੌ ਸਮਾਨ ਬਿੱਲ ਬਣ ਜਾਂਦਾ।
ਅੱਛਾ-ਅੱਛਾ। ਨਾ ਅਸੀਂ, ਸਾਡੇ ਤੇ ਅੱਛਾ
ਅਸੀਂ ਸਾਬਣ ਮੰਗਵਾਏ ਕੱਲ੍ਹ, ਫੇਰ ਔਡਰ ਮੰਗਵਾ ਲੈਂਨੇ ਆਂ। ਮੈਂ ਕਹਿੰਦੀ ਸਾਡੇ ਬਲਿੰਕਟ ਦੋ ਦਿਨ 'ਚ ਛੱਡ ਕੇ ਆਂਦਾਂ ਈ ਆਂਦਾ ਸਮਾਨ।
ਅੱਛਾ-ਅੱਛਾ। ਹੂੰ-ਹੂੰ। ਤੁਹਾਡੀ ਹੋ ਨੀ ਗਈ ਦਸ ਮਿੰਟ। ਨਾ-ਨਾ-ਨਾ ਤੁਹੀ ਕੱਟ ਦੋ।
ਸਾਡੇ ਪੰਜ ਤੇ ਸਾਡੇ ਪੰਜ-ਸੌ ਉਦੋ ਮੰਗਵਾਇਆ। ਜਦੋਂ ਸਿਮਰਨ ਆਇਆ, ਕੁੁਲਫੀਆਂ ਮੰਗਾਈਆਂ।
ਅੱਛਾ।
ਬਲਿੰਕਿਟ ਤਾਂ ਓ ਮੋੜ ਤੇ ਸੀ।
ਅੱਛਾ-ਅੱਛਾ। ਪਰ ਬਲਿੰਕਿਟ ਤੇ ਨਾ ਇੰਨਾ ਉਹ ਨੀ ਮਿਲਦਾ, ਕੀ ਕਹਿੰਦੇ ਨੇ ਉਹ ਸ਼ੂਗਰ ਫ੍ਰੀ 'ਚ ਉਹ ਨਹੀਂ ਹੁੰਦਾ। ਅੱਛਾ
ਹਾਂ।
ਅਸੀਂ ਮੰਗਾਇਆ ਸੀ ਸ਼ੂਗਰ ਫ੍ਰੀ ਤੇ ਦੋ ਤਰਾਂ ਦਾ ਈ ਕੱਪ ਸੀਗਾ। ਉਹ ਕਹਿੰਦਾ, ਇਹ ਵਾਲੇ ਕੱਪ ਈ ਮਿਲਦੇ ਨੇ।
ਹਾਂ, ਅੱਛਾ।
ਹੂੰ, ਭਾਈ ਆ ਵੀੇ ਦੋ
ਉਹੀ ਤੇ, ਮੈ ਅਸੀਂ ਮੰਗਵਾ ਰਹੇ ਦੋ-ਚਾਰ ਫਲੇਵਰ ਆਉਂਦੇ ਆਂਦੇ ਸ਼ੁਗਰ ਫ੍ਰੀ ਫਲੇਵਰ, ਬੜੇ ਆਂਦੇ ਨੇ।
ਹਾਂ, ਉਂਝ ਲੋਕਲ ਮਿਲਦੇ ਨੇ। ਹੁਣ ਇੱਥੇ ਮੈਂਗੋ ਲਿਆ ਕੇ ਦੀਤਾ ਸੀ ਅਸੀਂ ਇਹਨੂੰ। ਇਹਨੇ ਮੈਂਗੋ ਖਾਧਾ।
ਆਹੋ ਰਿਤਿਕ ਕਹਿੰਦਾ ਸੀ, ਇੱਥੋਂ ਨਹੀਂ ਮਿਲਦਾ। ਮੈਂ, ਪਰ ਅਸੀਂ ਜ਼ਾ ਈ ਮੰਗਵਾਨੇ। ਮੈਂ ਵੀ ਸੀ ਓ ਜਾਤਦੀ ਐ। ਅਮੂਲ ਦੀ ਮੰਗਵਾਲੀ, ਮੈਂਗੋ ਵਾਲੀ ਮੰਗਵਾਲੀ
ਅੱਛਾ-ਅੱਛਾ।
ਹਾਂ, ਹੁਣ ਜੋ ਦੇਣਗੇ ਨਾ ਉਦੋਂ
ਅਸੀਂ ਤੇ ਉਂਝ ਦੁਕਾਨ ਤੇ ਅਲੱਗ-ਅਲੱਗ ਫਲੇਵਰ ਟ੍ਰਾਈ ਕਰਦੇ ਰਹਿੰਨੇ।
ਅੱਛਾ
ਚੌਕਲੇਟ ਸਟ੍ਰੋਬੇਰੀ
ਹਾਂ ਹਾਂ ਅੱਛਾ ਠੀਕ ਹੋ ਗਏ ਡੈਡੀ
ਹਾਂ ਡੈਡੀ ਪਤਾ ਨੀ ਓ ਨਾ ਰੋਟੀ ਰੋਟੀ ਖਾਂਦੇ ਪਏ ਸੀ ਮੀਤ ਹੋਣੇ ਖਾਂਦੇ ਪਏ ਸੀਗੇ ਸੋਣ ਲੱਗੇ ਹੋਣੇ ਨੇ
ਅੱਛਾ ਅੱਛਾ ਅੱਛਾ ਠੀਕ ਹੈ
ਹੋਰ ਅਸੀਂ ਵੀ ਬਸ ਇਹ ਰੋਟੀ ਖਾ ਲੈਣ ਫਿਰ ਭਾਂਡੇ ਰੱਖ ਕੇ ਆਵਾਂਗੀ ਦੁੱਧ ਲਿਆਵਾਂਗੀ ਦੁੱਧ ਐ ਸਚ ਰਾਤੀ ਨੀ ਪੀਂਦੇ ਕਿਉਂਕਿ ਐਨਾਂ ਨੂੰ ਖੰਘ ਹੋਣ ਲੱਗ ਜਾਂਦੀ ਐ। ਦੇ ਕਰਕੇ ਏਨਾਂ ਨੇ ਸ਼ਾਮੀ ਪੀ ਲੈਂਦੇ ਨੇ। ਨਾ ਗਰਮ ਕਿਥੇ ਗਰਮੀ ਚ ਗਰਮ ਦੁਧ ਪੀ ਤਾ ਜਾਂਦਾ ਨੇ। ਅੱਛਾ। ਫੇਰ ਜੀਜੂ ਗਰਮ ਕਿਉ ਪੀਂਦੇ ਨੇ?
ਤੇ ਕਹਿੰਦੇ ਮੈਂ ਪੀਣਾ ਪੀਲੋ ਮੈਂ ਠੰਡਾ ਪੀ ਲਾਂਗੀ ਤਾਲੀ
ਨਾ ਅਸੀ ਤੇ, ਅਸੀ ਰਾਤੀ ਪੀਂਦੇ ਹੀ ਨੀ।
ਦੁੱਧ ਅਸੀ ਜ਼ਰੂਰ ਪੀਂਨੇ ਆਂ। ਦੁੱਧ ਨੀਂਦਰ ਈ ਨੀ ਆਂਦੀ ਮੈਨੂੰ ਤੇ।
ਅੱਛਾ। ਨਈ ਪਹਿਲੇ ਐ ਵੀ ਨੀ ਐਨਾਂ ਨੂੰ ਵੀ ਨੀ ਆਂਦੀ ਸੀ। ਬਟ ਹੁਣ ਏਨਾਂ ਨੂੰ ਖੰਘ ਹੋਣ ਲੱਗ ਗੀ ਨਾ ਫੇਰ ਇਹ ਤਾਂ ਨੀ ਪੀਂਦੇ ਰਾਤੀ। ਐ ਦੁੱਧ ਪੀਂਦੇ ਆ ਸ਼ਾਮੀ। ਐ ਕਹਿੰਦੇ ਸ਼ਾਮੀ ਪੀ ਲੈਂਨਾ ਸ਼ਾਮੀ ਬਣਾਇਆ ਸ ਸੀ ਮੈਂਗੋ ਸ਼ੇਕ। ਓ ਪੀਤਾ ਐ ਏਨਾਂ ਨੇ।
ਮੈਂ ਕੋਲਡ ਕੋਫੀ ਬਣਾਈ ਸੀ।
ਅੱਛਾ ਅੱਛਾ।
ਦੋ ਮੈਂਗੋ ਸ਼ੇਕ ਬਣਾਇਆ ਸੀ।
ਅੱਛਾ।
ਮੈਂਗੋ ਹੁਣ ਖਤਮ ਹੋਏ ਦੇ ਨਾ ਸਾਡੇ। ਕਿਉਕੀ ਆਈਸ ਕਰ੍ਰੀਮ ਪਾ ਕੇ ਨਾ ਵਿਚ ਸ਼ੇਕ ਬਣਾਇਆ ਕਰੋ।
ਅ ਆਈਸ ਕਰੀਮ ਅਸੀ ਅਸੀ ਆਈਸ ਕਰੀਮ ਲਿਆਂਨੇ ਆਂ ਬਰਿਕ
ਸੇ਼ਕ ਬਣਾਇਆ ਦਾ ਹਾਂ ਹਾਂ।
ਤੇ ਓ ਆਪਣਾ ਅਪਣਾ ਆਂਦਾ ਕੌਣ ਈ ਖਾ ਲੈਂਨੇ ਆ ਕੌਣ ਬਣਾਏ ਸ਼ੇਕ ਸ਼ੂਕ। ਅਸੀਂ ਓਝਂ ਕੋੌਫੀ ਪਾ ਕੇ ਬਣਾ ਲੈਂਨੇ ਆਂ।
ਠੀਕ ਏ
ਉਂਝ ਮੈਂਗੋ ਪਪੀਤਾ ਜੇੜਾ ਫਰੂਟ ਹੁੰਦਾ ਐ ਓਰਾ ਬਣਾ ਲੈਨੇ ਆਂ। ਹਾਂ ਅਸੀ ਉਰੀਓ ਦੇ ਬਿਸਕਿਟ ਲਿਆ ਕੇ ਓਦਾ ਪੈਕੇਟ ਪਾ ਕੇ ਉਦਾ ਬਣਾ ਲੈਨੇ ਆਂ। ਪਾਨ ਦਾ ਪੱਤਾ ਐ ਨੀ ਲਿਆਂਦੇ ਜੈਨ ਤੁਸੀ ਪਾਨ ਵਾਲਾ ਬਣਾਂਦੇ ਓ ਨਾ।
ਪਾਨ ਸੇ਼ਪ ਦੀ ਬਨਾਨੀ ਆਂ ਮੈਂ ਸੱਚ। ਓ ਬੜਾ ਸਵਾਦ ਬਣਦਾ ਈ। ਨ ਪਾਨ ਦੇ ਪੱਤੇ ਲੈ ਆਇਉ ਬੜਾ ਸਵਾਦ ਬਣਦਾ ਈ। ਪਾਨ ਸੇ਼ਕ
ਉਹ ਤਾਂ ਤੁਹਾਡੇ ਘਰ ਪਤਾ ਨੀ ਕੌਣ ਪੀ ਕੇ ਆਇਆ ਸੀ।
ਸਿਮਰ ਹਰ ਵਾਰੀ ਪੀਂਦਾ ਈ ਪਾਨ ਸੇ਼ਕ ਆਂਦਾ ਐ। ਪਾਨ ਸੇ਼ਕ ਸਵਾਦ ਲੱਗਦਾ ਐ। ਵੀ ਪਾਨ ਦੇ ਪੱਤੇ ਤੁਹਾਡੇ ਮਿਲ ਜਾਂਦੇ ਹੋਣੇ ਨੇ।
ਨਈ ਮਿਲਦੇ ਤੇ ਹੋਣੇ ਨੇ ਜਾਏ ਕੌਣ ਲੈਣ ਐ ਵੀ ਤੇ ਨੇਨਾ। ਐ ਤੇ ਵੈਸੇ ਪਾਨ ਖਾਂਦੇ ਵੀ ਨੀ ਏਨਾਂ ਨ ਤੇ ਪਾਨ ਪਸੰਦ ਈ ਨੀ ਹੈਗਾ। ਚਲੋ ਠੀਕ ਐ ਹੈਂ।